ਹੈਲੋ! ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਹੋ?
ਬਸ ਵਧੀਆ- ਵਧੀਆ। ਆਪ ਸੁਣਾਓ?
ਮੈਂ ਵੀ ਵਧੀਆ ਜੀ।
ਹੋਰ ਕੀ ਕਰ ਰਹੇ ਸੀ?
ਬਸ ਕੁੱਝ ਨੀ ਮੈਂ ਅੱਜ ਇੱਕ ਵਿਆਹ ਤੇ ਗਿਆ ਸੀ, ਮਤਲਬ ਵਿਆਹ ਤੇ ਗਿਆ ਸੀ ਮੈਂ ਉੱਥੇ ਵੇਖਿਆ ਹੋਣਾ ਕਿ ਲੋਕੀ ਨਾ ਮਤਲਬ ਅੱਜ -ਕੱਲ, ਇਹ ਸੋਚ, ਮਤਲਬ ਮੈਂ ਵੇਖ ਆਹ ਚੀਜ਼ ਨੋਟ ਕੀਤੀ ਆ ਵਾ। ਤੇ ਲੋਕੀ ਨਾ ਫੂਡ ਬਹੁਤ ਜ਼ਿਆਦਾ ਵੇਸਟ ਕਰਦੇ ਆ।
ਹਾਂਜੀ ਓ ਤਾਂ ਹੈ ਹੀ ਹੈ।
ਮੈਂ ਦੇਖ ਮੈਂ ਵਿਆਹ ਚ ਗਿਆ ਸੀ ਅੱਜ ਮੈਂ ਵੇਖਿਆ ਉੱਥੇ ਮਤਲਬ ਲੋਕੀ ਖਾ ਘੱਟ ਖਾਂਦੇ ਸੀ ਤੇ ਉਹਨੂੰ ਸੁੱਟ ਸੁੱਟਣ ਜ਼ਿਆਦਾ ਕਰ ਰਹੇ ਸੀ ਮਤਲਬ ਉਹਨੂੰ ਵੇਸਟ ਜ਼ਿਆਦਾ ਕਰ ਰਹੇ ਸੀ।
ਬਿਲਕੁਲ ਜੀ ਬਿਲਕੁਲ, ਪਰ ਲੋਕਾਂ ਨੂੰ ਏਦਾ ਕਰਨਾ ਨੀ ਚ ਲੱਗਦਾ ਹੋਇਆ,
ਹਾਂਜੀ ਇਹ ਤਾਂ ਹੈ।
ਹਾਂਜੀ ਹੁਣ ਦੇਖੋ ਨਾ ਅੱਜ- ਕੱਲ ਲੋਕੀ ਪਤਾ ਕੀ ਕਰਦੇ ਆ, ਲੋਕੀ ਆਟਾ ਵੀ ਇਤਨਾ- ਇਤਨਾ ਗੁਣ ਲੈਂਦੇ ਆ। ਉਹ ਜੋ ਤਿੰਨ- ਤਿੰਨ ਦਿਨ ਚੱਲਦਾ ਆ।
ਹਾਂਜੀ ਉਹ ਤੇ ਉਹੀ ਏ, ਖ਼ਰਾਬ ਹੋ ਜਾਂਦਾ ਹੈ ਬਟ ਮਤਲਬ ਉਹਦੇ 'ਚ, ਸਮੈਲ ਹੋਣੀ ਜੀ ਸ਼ੁਰੂ ਸਟਾਰਟਿੰਗ ਹੋ ਜਾਂਦੀ ਹੈ ਉਹਦੇ 'ਚ ਨਾ।
ਹਾਂਜੀ। ਪਰ ਉਹ ਲੋਕੀ ਫੇਰ ਵੀ ਅਸੀਂ ਪੂਰਿਆਂ ਬਣਾ ਲੈਂਦੇ ਨੇ।
ਹਾਂਜੀ ਨਹੀਂ, ਮਤਲਬ ਜੇ ਅਸੀਂ ਇਹ ਨਾ ਕਰਦੇ ਹਾਂ ਤਾਂ ਉਹਦੇ ਫਰਿਜ ਚ ਰੱਖਦੇ ਆ ਤੇ ਫੇਰ ਵੀ ਉਹਦੇ ਚ, ਸਮੈਲ ਜਿਹੀ ਹੋ ਜਾਂਦੀ ਆ। ਬਟ ਸਾਨੂੰ ਆਂਦੀ ਨੀ ਐ, ਬਟ ਉਹ ਖਰਾਬ ਹੋ ਜਾਂਦਾ ਵਾ, ਅਸਲ ਦੇ ਵਿੱਚ ਬਟ ਲੋਕੀ ਫੇਰ ਵੀ ਉਹਨਾਂ ਤੋਂ ਚਲਾਦੇ ਆ ਤਿੰਨ- ਤਿੰਨ ਦਿਨ।
ਬਿਲਕੁਲ- ਬਿਲਕੁਲ ਉਹ ਫੁਲਕੇ ਲਗਾ ਕੇ ਨਾ ਉਹ ਪੂੜੀਆਂ ਲਾਂਦੇ ਨੇ। ਕੀ ਸੁਆਦ- ਸੁਆਦ ਚ ਖਾਦੀ ਜਾਣਗੀਆਂ। ਸਾਡੇ ਗੁਆਂਢੀ ਹੈਗੇ ਆ ਨਾ ਤੇ ਓ ਜਾਦਾ ਆਟਾ ਮੰਲ ਲੈਂਦੇ ਆ। ਤੇ ਓਸ ਦਿਨ ਮੈਂ ਓਨਾਂ ਦੇ ਘਰ ਗਈ ਨਾ ਓਨਾਂ ਨੇ, ਓਨਾਂ ਦੇ ਘਰ ਨਾ ਸਾਡਾ ਫਰਿਜ ਖ਼ਰਾਬ ਹੋ ਗਿਆ ਸੀ। ਮੈਂ ਫਰਿਜ ਚ ਓਨਾ ਦੇ ਸਮਾਨ ਰੱਖਣ ਗਈ ਮੈਂ ਕੈ ਤੁਆਡਾ ਫਰੂਟਸ ਵਗੈਰਾ ਰੱਖ ਲਓ ਅਸੀ ਰਾਤੀ ਏਨੇ ਖਾਦੇ ਜਾਂਦੇ ਨੀ ਐ। ਤੇ ਮੈਂ ਜਦੋਂ ਰੱਖਣਗੀ ਨਾ ਤੇ ਮੈਂ ਉਨ੍ਹਾਂ ਦੇ ਫਰੇਜ ਚ ਨਾ ਓ ਆਟਾ ਲੈ ਕੇ ਆਏ ਮੈਂ ਕੈਆ ਤੁਆਡਾ ਏ ਅਂ ਟੀ ਆਟਾ ਖਰਾਬ ਹੋ ਗਿਆ ਆ। ਸਮੈਲ ਜੀ ਆ ਰੀਏ ਸਟੋ ਬਾਰ ਕੇਂਦੇ ਨੀ ਮੈਂ ਪੂੜੀਆਂ ਬਣਾ ਦਾਂਗੀ ਏਦੀਆਂ। ਮੈਂ ਪਤਾ ਨੀ ਲੱਗੇਗਾ ਤੁਸੀਂ ਪੂੜੀਆਂ ਬਣਾ ਕੇ ਖਵਾਓਗੇ ਬੱਚੇਆਂ ਨੂੰ। ਕੇਂਦੇ ਨਈ ਓਨੂੰ ਕੇੜਾ ਪਤਾ ਲੱਗਣੇ ਆ ਪੂੜੀਆਂ ਦਾ ਉ ਏਦਾਂ ਕਰਦੇ ਆ।
ਨਈ ਹੋਰ ਉਈ ਤੇ ਗਾਲ ਏ ਨਾ ਜੇ ਓ ਮਤਲਬ ਜੇ ਪੇਲੇ ਈ ਉਨੂੰ ਕਟ ਮਤਲਬ ਕੱਟ ਬਣਾ ਲਵੇ ਤਾਂ।
ਹਾਂਜੀ ਪਰ ਓ ਕਰਦਾ ਕੌਣ ਏ ਅੱਜ-ਕੱਲ, ਤਾਜ਼ਾ ਆਟਾ ਗੋਨਣ ਨੂੰ ਕੋਈ ਰਾਜੀ ਨੀ ਓ ਕੇਂਦੇ ਏ ਏਕ ਟੈਮ ਗੁੰਨੋ ਤੇ ਦੋ ਟੈਮ ਚਲਾਓ ਆਟਾ ਗਰਮੀ ਇੱਡੀ ਏ ਬਾਰ-ਬਾਰ ਰਸੋਈ ਤੇ ਕੋਣ ਵੜੇ।
ਹਾਂਜੀ ਮੈਂ ਵੈਸੇ ਮੈਂ ਬਥੇਰੀ, ਵੈਸੇ ਮੈਂ ਆਹ ਚੀਜ਼ ਬਥੇਰੀਆਂ ਥਾਵਾਂ ਤੇ ਵੇਖੀਆ। ਜਿਵੇਂ ਮਤਲਬ ਕਿਸੇ ਲੰਗਰ ਤੇ ਕਿਸੇ ਥਾਂ ਤੇ ਲੰਗਰ ਲੱਗੇਆ ਹੋਵੇ। ਤਾਂ ਲੋਕੀ ਓਥੇ ਵੀ ਫੂਡ ਬੋਤ ਵੇਸਟ ਕਰਦੇ ਆ ਤੇ ਲੋਕਾਂ ਨੂੰ ਮਤਲਬ ਅ ਲੋਕਾਂ ਨੂੰ ਫੇਰ ਵੀ ਪਤਾ ਵਾ ਕਿ ਆ ਫੂਡ ਸਾਡੇ ਲਈ ਕਿੰਨਾ, ‌ ਮਤਲਬ ਮੇਹੱਤਵ ਹੈਗਾ ਏਦਾ। ਮਤਲਬ ਜਿਵੇਂ ਕਈ ਲੋਕਾਂ ਨੂੰ ਖਾਣੇ ਨੂੰ ਖਾਣਾ ਨਈ ਮਿਲਦਾ।
ਬਿਲਕੁਲ ਜੀ ਬਿਲਕੁਲ ਸਈ ਕੈ ਰੇ ਓ ਅੱਜ-ਕੱਲ ਲੋਕੀ ਦੇਖੋ ਨਾ ਸਟੇਸ਼ਨ ਦੇ ਕੋਲ ਜਾ ਕੇ ਦੇਖੋ ਕਿੰਨੇ ਲੋਕੀ ਵਿਚਾਰੇ ਪੁੱ ਖੇ ਬੈਠੇ ਏ, ਅਸੀਂ ਨਾ ਇੱਕ ਇੱਕ ਵਾਰੀ ਨਾ ਮਤਲਬ ਕੈਣਾ ਨੀ ਚਾਈਦਾ ਮਤਲਬ ਮੇਰਾ ਭਰਾ ਸੈ਼ਦ ਪਾਸ ਹੋਏਆ ਸੀਗਾ। ਮੇਰੇ ਪਾਪਾ ਨੇ ਨਾ ਮਤਲਬ ਛੋਲੇ ਜਾਂ ਚੋਲ ਬਣਾ ਕੇ ਲੈ ਗਏ ਸੀਗੇ ਸਟੇਸ਼ਨ ਤੇ। ਓ ਵਿਚਾਰੇ ਇਤਨੇ ਪੁਖੇ ਸੀ ਮਤਲਬ ਪਤਾ ਨੀ ਕਿਤਨੇ ਟਾਈਮ ਤੋਂ ਪੁਖੇ ਸੀ ਓ ਇਵੇਂ ਉਸ ਚੀਜ਼ ਨੂੰ ਪਏ। ਕਿ ਕੁਝ ਕੈਣ ਦੀ ਹੱਦ ਨੀ ਕਿ ਕਿਤਨੇ ਟਾਈਮ ਦਾ ਰੋਟੀ ਓਨਾਂ ਨੇ ਖਾਧੀ ਨੀ ਏ। ਜਿੜੇ ਲਾਸਟ ਛੋਲੇ ਬੱਚੇ ਸੀ ਨਾ ਓ ਕੈ ਸਾਨੂੰ ਛੋਲੇ ਦੇਦੋ ਚੋਲ ਰੇਨਦੋ ਨਈ ਐ ਤੇ ਸਾਨੂੰ ਛੋਲੇ ਅਸੀਂ ਏਈ ਖਾ ਲਾਂਗੇ। ਫੇਰ ਸਾਨੂੰ ਉਨੂੰ ਦੇਖ ਕੇ ਆਯਾ, ਕਿ ਨਈ ਅਸੀਂ ਕਿਤਨਾ ਫੂਡ ਵੀ ਰੋਟੀ ਕਿਤਨੀ ਅਸੀਂ ਖ਼ਰਾਬ ਕਰਨੇ ਆ, ਸਾਨੂੰ ਖ਼ਰਾਬ ਨੀ ਕਰਨੀ ਚਾਈਦੀ। ਸਾਨੂੰ ਜਿਤਨੀ ਲੋੜ ਹੈਗੀ ਏ ਉਤਨੀ ਹੀ ਲੈਣੀ ਚਾਈਦੀ ਆ।
ਬਿਲਕੁਵ ਜੀ ਬਿਲਕੁਲ‌। ਐਹੀ ਗੱਲਤ ਤੇ ਨਾ ਲੋਕੀ ਮਤਲਬ ਜੇ ਜਿੱਥੇ ਫਰੀ ਮਿਲਦਾ ਵਾ ਓਥੇ ਨਾ ਲੋਕੀ ਫੂਡ ਜਾਦਾ ਵੇਸਟ ਕਰਦੇ ਆ। ਲੋਕੀ ਏ ਨੀ ਸੋਚਦੇ ਮਤਲਬ ਜੇ ਵੇਆ ਚ ਵੇਖਿਆ ਜਾਵੇ ਲੋਕੀ ਫੂਡ ਵੇਸਟ ਕਰਦੇ ਨਾ ਲੋਕੀ ਏ ਨੀ ਸੋਚਦੇ ਕਿ ਹਾਂ ਮਤਲਬ ਓਦੇ ਪਿਓ ਨੇ ਕਿਨਾ ਪੈਹਾ ਲਾਏਆ ਹੋਣਾ ਵੇ ਕੁੜੀ ਦੇ ਪਿਓ ਨੂੰ। ਲਾ ਲੋ ਤੁਸੀਂ ਜਾਂ ਮੁੰਡੇ ਦੇ ਪਿਉ ਨਾ ਲਾ ਲੋ। ਕਿੰਨਾ ਪੈਹਾ ਲਾਏਆ ਨਾ ਓਨੇ ਅਪਣੇ ਸਾਰੀ ਉਮਰ ਦੀ ਕਮਾਈ ਕਰਕੇ ਮਤਲਬ ਜਦੋਂ ਮੁੰਡੇ ਦਾ ਵਿਆ ਕਰਦਾ ਵਾ ਮਤਲਬ ਉੱਥੇ ਰੋ ਟੀ ਲਾ ਰੋਟੀ ਦਾ ਪ੍ਰੋਗਰਾਮ ਕਰਦਾ ਵਾ ਮਤਲਬ ਸਾਰੀ ਉਮਰ ਦੀ ਕਮਾਈ ਹੁੰਦੀ ਏ ਤੇ ਲੋਕ ਕਿ ਓਨੂੰ ਵੇਸਟ ਕਰੀ ਜਾਂਣੇ ਆ।
ਬਿਲਕੁਲ ਜੀ ਬਿਲਕੁਲ। ਮੈਂ ਤਾਂ ਕੇਨੀ ਆ ਇਤਨੀ ਤਾਂ ਰੋਟੀ ਰੱਖਣੀ ਵੀ ਨੀ ਚਾਈਦੀ ਵਿਆ ਵੇਚ ਮੈਂ ਸਈ ਦਸਾਂ ਤੇ ਮੈਂ ਕਿਆ ਮੇਨ-ਮੇਨ ਰੋਟੀ ਰੱਖਣੀ ਚਾਈਦੀ ਏ ਬਾਸ। ਏ ਫਾਲਤੂ ਦੇ ਖਰਚੇ ਏ ਏਕ ਤੇ ਇਨਸਾਨ ਖਰਚਾ ਕਰੇ ਤੇ ਉਤੋ ਲੋਕੀ ਏ ਬੇਕਦਰੀ ਕਰਦੇ ਏ ਰੋ
ਹਾਂਜੀ ਤੇ ਕਈ ਲੋਕੀ ਤਾਂ ਐਂ ਵੀ ਮਤਲਬ ਖਾ ਕੇ ਕੇਂਦੇ ਏ ਏ ਤੇ ਸਵਾਦ ਨੀ ਆਇਆ ਮੈ ਨੂੰ ਏਦੇ ਚ ਲੂਣ ਲੂਣ ਘਾੱਟ ਸੀ, ਏਦੇ ਚ ਮਿੱਠਾ ਘਾੱਟ ਸੀ।
ਅਗਲੇ ਦੀ ਮੇਨਤ ਲੱਗੀ ਏ, ਅਗਲੇ ਦੀ ਖੂਨ ਪਸਿਨੇ ਦੀ ਕਮਾਈ ਲੱਗੀ ਏ, ਲੋਕਾਂ ਨੂੰ ਸਵਾਦ ਪਰ ਏਕ ਗੱਲ ਮੇਰੀ ਏਕ ਗੱਲ ਮੈਨੂੰ ਬੜੀ ਚੰਗੀ ਲੱਗੀਦੀ ਏ, ਮੇਰੀ ਜੇੜੀ ਫਰੈਂਡ ਏ ਨਾ ਮੁਸਲਿਮ ਏ ਉ।
ਹਾਂਜੀ।
ਉਨਾਂ ਦੇ ਵਿਆਹ ਚ ਨਾ ਏ ਸਬ ਕੁਛ ਨੀ ਬਣਦਾ‌ ਉਨਾਂ ਦੇ ਵਿਆਹ ਚ ਸਿਰਫ ਨੋਰਮਲ ਰੋਟੀ ਬਣਦੀ ਏ ਪੂੜੀ, ਛੋਲੇ, ਆਲੂ। ਤੇ ਪਨੀਰ ਬਣ ਗੇਆ, ਤੇ ਨਾਲ ਇੱਕ ਨੋਨ ਵੈਜ ਬਣ ਗੇਆ, ਤੇ ਨਾਲ ਮਿੱਠਾ।
ਨਹੀਂ ਸਾਡੇ ਪਿੰਡ ਵੀ ਹੈਗੇ ਐ ਮੁਸਲਮਾਨ, ਉਹਨਾਂ ਦਾ ਤਾਂ ਸਾਰਾ ਕੁੱਝ ਹੁੰਦਾ ਵਾ।
ਨਈ ਉਹ ਆਹੀ ਬਣਾਉਂਦੇ, ਕਹਿੰਦੇ ਅਸੀਂ ਤਾਂ ਬਣਾਉਦੇ ਐ ਇਹ ਚੀਜ਼, ਕਿਉਕਿ ਸਾਡੀ ਰੋਟੀ ਖਰਾਬ ਨਾ ਜਾਏ। ਕਿਉਂਕਿ ਬੰਦਾ ਖਾਏਗਾ ਹੀ ਚੀਜ਼, ਇਹੀ ਹੈ ਤੇ ਇਹੀ ਖਾਏਗਾ ਖਰਾਬ ਥੋੜਾ ਨਾ ਕਰੇਗਾ। ਅਗਰ ਅਸੀਂ ਚੀਜ਼ ਜ਼ਿਆਦਾ ਰੱਖਾਂਗੇ, ਤੇ ਉਹ ਮਾੜੀ-ਮਾੜੀ ਲਏਗਾ ਸਾਰੀ, ਇੱਕ ਦੋ ਚਮਚ ਖਾਏਗਾ, ਬਾਕੀ ਸੁੱਟ ਦੇਗਾ।
ਮੈਂ ਇੱਕ ਚੀਜ਼ ਮੈਂ ਇੱਕ ਗੱਲ ਨੋਟ ਕੀਤੀ ਆ, ਮਤਲਬ ਮੇਰੇ ਮਾਸੀ ਦੇ ਮੁੰਡੇ ਦਾ ਵਿਆਹ ਸੀ, ਹਿਮਾਚਲ ਸੀਗਾ। ਤੇ ਅਸੀਂ ਗਏ ਸੀ ਬਰਾਤ ਤੇ, ਅਤੇ ਉਹਨਾਂ ਨੂੰ ਉਹਨਾਂ ਦਾ ਪ੍ਰੋਗਰਾਮ ਸੀਗਾ, ਉਹਨਾਂ ਦਾ ਸਿਰਫ ਆਹੀ ਸੀ, ਮਤਲਬ ਫਾਸਟ ਫੂਡ ਵਗੈਰਾ ਨਹੀਂ ਸੀ ਉਹਦੇ ਮਤਲਬ ਨੋਰਮਲ ਰੋਟੀ ਸੀ, ਤੇ ਨਾਲ ਮਿੱਠਾ ਸੀਗਾ, ਉਹ ਸਭ ਤੋਂ ਵਧੀਆ ਪ੍ਰ ਲੱਗਿਆ ਮੈਨੂੰ, ਤੇ ਨਾਲ ਉਹੀ ਹੈ। ਤੇ ਨੀਚੇ ਬਿਠਾ ਕੇ, ਮਤਲਬ ਉਹ ਆਪਣੀ ਸੰਸਕ੍ਰਿਤੀ ਦੇ ਨਾਲ ਜਿਵੇਂ, ਅਸੀਂ ਲੰਗਰ ਦੇ ਹਾਲ ਦੇ ਵਿੱਚ ਬਹਨੇ ਆਂ। ਨੀਚੇ ਥੱਲੇ-ਥੱਲੇ ਬਹਿ ਕੇ, ਸਾਨੂੰ
ਬਿਲਕੁਲ ਅੱਛਾ, ਅੱਛਾ ਨਾਂ ਨੇ ਇੱਕ ਕੰਮ ਕੀਤਾ, ਮੈਂ ਤੇ ਕਹਿੰਨੀ ਆਂ ਹਰ ਵਿਆਹ ਚ ਇਹੀ ਹੋਣਾ ਚਾਹੀਦਾ ਹੈ, ਏਦਾਂ ਹੀ ਕਰਨ ਇੱਕ ਪੈਸਾ ਘੱਟ ਲੱਗੇਗਾ। ਇੱਕ ਬੇਦ ਇੱਕ ਬੇ ਐ ਬਰਬਾਦੀ ਘੱਟ ਹੋਏਗੀ ਰੋਟੀ ਦੀ।
ਹਾਂਜੀ-ਹਾਂਜੀ ਇਹ ਤੇ ਹੈ, ਨਹੀਂ ਸਾਡੇ ਇੱਥੇ ਤਾਂ ਔ ਸਟਾਲ ਬਹੁਤ ਵੱਧ ਲੱਗਦੀਆਂ ਨੇ ਤੇ ਫੇਰ ਵੀ ਲੋਕੀ-ਲੋਕਾਂ ਦੇ ਨਕਰੇ ਫਿਰ ਵੀ ਉਹੀ ਉਹ ਹੁੰਦੇ ਆ।
ਅਸੀ ਰਾਤੀ ਖਾ ਕੇ ਆਣਗੇ, ਫਿਰ ਏ ਕਹਿੰਣਗੇ ਅੱਛਾ ਉਹ ਬੇਕਾਰ ਸੀਗਾ, ਮਿੱਠਾ ਤੇਜ਼ ਸੀ ਉਹ, ਵਿਚ ਲੂਣ ਘੱਟ ਸੀ। ਠੰਡੀ ਚੀਜ਼ ਸੀ, ਰੋਟੀ ਚ ਮੈਦਾ ਜ਼ਿਆਦਾ ਸੀ, ਏਦਾਂ ਗੱਲਾਂ ਕਰਦੇ ਨੇ,
ਹਾਂਜੀ,
ਹੁਣ ਦੀਦੀ ਦਾ ਪੈਸਾ ਕਿੰਨਾ ਲੱਗਿਆ, ਉਹਨੇ ਕਿਵੇਂ ਲਾਇਆ ਕਿੱਥੋਂ ਚੁੱਕ ਕੇ ਲਾਇਆ। ਕਰਜ਼ਾ ਚੁੱਕਿਆ, ਕੀ ਕੀਤਾ।
ਕਰਜ਼ਾ ਲ ਕੀ ਪਤਾ ਉਹਨੇ ਕਰਜ਼ਾ ਲਵੇ ਹੋਵੇ, ਆਪਣੀ ਮਤਲਬ ਜ਼ਮੀਨ ਗਹਿਣੇ ਦਿੱਤੀ ਹੋਵੇ ਕਿਸੇ ਨੂੰ
ਬਿਲਕੁਲ ਜੀ ਬਿਲਕੁਲ ਉਹ ਤੇ ਗੱਲਾਂ ਕਰਣ ਨੂੰ
ਉਹ ਤੇ ਉਹਨੇ ਤੇ ਆਪਣੀ ਸਾਰੀ ਉਮਰ ਦੀ ਕਮਾਈ ਲਾ ਦਿੱਤੀ ਨਾ,
ਬਿਲਕੁਲ ਜੀ ਬਿਲਕੁਲੀ, ਬਿਲਕੁਲ ਜੀ। ਮੈਂ ਕਿਹਾ ਕਹਿੰਦੇ ਸਿੰਪਲ ਰੋਟੀ ਰੱਖੇ ਇਨਸਾਨ, ਵੀਆਹਾਂ ਦੇ ਵਿੱਚ ਗੱਲ ਖਤਮ
ਹਾਂਜੀ-ਹਾਂਜੀ, ਇੱਹ ਤੇ ਹੈ।
ਔਨੂੰ ਰੋਟੀ ਤੇ ਲਾਉਣੇ ਨਾ, ਪਿਉ ਨੇ ਆ ਮੁੰਡੇ ਦੇ ਪਿਉ ਨੇ ਕੁੜੀ ਦੇ ਪਿਉ ਨੇ। ਉਹੀ ਆਪਣੇ ਬੱਚਿਆਂ ਲਈ ਨਾ ਐਫ ਡੀ ਆ ਕਰਾ ਦੇਣ, ਜਾਂ ਇੰਸ਼ੋਰੈਂਸ ਕਰਾ ਦੇਣ। ਉਹ ਪੈਸਾ ਸੇਵਿੰਗ ਕਰਕੇ ਚੱਲਣਾ,
ਹਾਂਜੀ ਇਹ ਗੱਲ ਤਾਂ ਹੈਗੀ, ਬਿਲਕੁਲ ਸਹੀ ਹੈ। ਫੂਡ ਜੇ ਰੋਟੀ ਹੈ, ਮਤਲਬ ਇਹ ਤਾਂ ਮਤਲਬ ਰੋਟੀ ਫੇਰ ਵੀ ਕਹਿਣਗੇ ਸਾਨੂੰ ਮਜ਼ਾ ਨਹੀਂ ਆਇਆ ਉਹ ਨਹੀਂ ਆਇਆ, ਸਵਾਦ ਨੀ ਆਇਆ। ਐਦੇ ਤੋਂ ਪੈਸੇ ਬਰਬਾਦੀ 'ਤੇ ਹੈਗੀ ਐ ਮੇਰੇ ਹਿਸਾਬ ਨਾਲ ਤਾਂ।
ਉਹ ਪੈਸੇ ਬਰਬਦ ਦੇ ਆ ਜੀ ਓ ਬੱਚੇ ਦੇ ਨਾ ਇਨਵੈਸਟ ਕਰਵਾ ਦੇਣ, ਕੁੜੀ ਦੇ ਨਾਂ ਜਾਂ ਮੁੰਡੇ ਦੇ ਨਾਂ।
ਹਾਂਜੀ।
ਆਣ ਵਾਲੇ ਟਾਈਮ 'ਤੇ ਕੰਮ ਆਏ।
ਮੈਂ ਤਾਂ ਆਹੀ ਕੈਂਨੀ ਆ ਆਹੀ ਕਰਨਾ ਚਾਈਦਾ ਆ, ਅੱਗੇ ਓ ਹੁੰਦਾ ਕਿ ਚਲੋ ਸ਼ੌਂਕ ਹੁੰਦਾ ਕੁੜੀਆਂ-ਮੁੰਡੇ ਸਾਡੀ ਧੂਮ-ਧਾਮ ਨਾਲ ਵਿਆ ਹੋਏ। ਕਿਉਂਕਿ ਵਿਆ ਵੀ ਇੱਕੋ ਵਾਰੀ ਹੋਣਾ, ਹੋਣਾ ਹੁੰਦਾ ਆ। ਸ਼ੌਕ, ਸ਼ੌਕ ਵੀ ਹੁੰਦਾ ਆ ਕਿਸੀ ਕਈਆਂ-ਕਈਆਂ ਨੂੰ।
ਓਹੀ ਆ ਨਾ ਮਤਲਬ ਜੇੜੇ ਕੈਂਦਾ ਮਤਲਬ ਵੱਧ ਪੈਸਾ ਨਾ ਲਾਵੇ ਨਾ ਘੱਟ ਲਾ ਲੋ ਥੋੜਾ ਜੇਆ।
ਹਾਂਜੀ।
ਸਿੰਮਪਲ ਰੋਟੀ ਪਾਣੀ ਕਰਲੋ।
ਜਿਦਾਂ ਹੁਣ ਚੱਲ ਪਿਆ ਅੱਜ-ਕੱਲ ਡੈਕੋਰੇਸ਼ਨ ਤੁਸੀਂ ਦੇਖੀਆਂ ਹੋਣੀ ਆ ਲਿਖਿਆ ਹੁੰਦਾ ਵੇਆ ਵਾਲਾ ਘਰ ਅੱਜ ਹਲਦੀ ਆ ਹਲਦੀ ਫੁੱਲਾਂ ਨਾਲ ਲਿਖਿਆ ਦਾ ਹੁੰਦਾ ਆ, ਮਹਿੰਦੀ ਐ ਮਹਿੰਦੀ ਅੱਜ-ਕੱਲ ਥੀਮ ਵੱਖਰੇ ਚੱਲ ਪੇ ਹਲਦੀ 'ਤੇ ਜੀ ਪੀਲੇ ਕੱਪੜੇ ਪਾਣੇ ਐ। ਮੰਜੀ 'ਤੇ ਜੀ ਹਰੇ ਕੱਪੜੇ ਪਾਨੇ ਐ।
ਹਾਂਜੀ-ਹਾਂਜੀ ਐ ਤਾਂ
ਬਿਲਕੁੱਲ। ਚੱਲ ਪੇ ਅੱਜ-ਕੱਲ ਲਿਖਿਆ ਦਾ ਹੋਇਆ ਦੁਲੇ ਕੀ ਭਾਬੀ, ਦੁਹਲਣ ਕੀ ਭੈਣ ਇਝ ਲਿਖ ਚਸ਼ਮੇ ਚੱਲ ਪੇ ਨੇ ਅੱਜ-ਕੱਲ ਵੇਆਵਾ ਦੇ ਵਿੱਚ। ਪੰਨੋ ਜਿੱਥੇ ਅਸੀਂ ਰੈਂਨੇ ਐ ਨਾ ਮੰਮੂ ਆਉ ਕੱਲ। ਉੱਥੇ ਨਾ ਪਤਾ ਕੀ ਸਿਸਟਮ ਐ ਉੱਥੇ ਨਾ ਜਿਵੇਂ ਅੱਜ ਵੇਆ ਏ ਨਾ ਮੁ ਮੁੰਡੇ ਵਾਲੇ ਪਾਸੇ ਜਾਂ ਕੁੜੀ ਵਾਲੇ ਪਾਸੋਂ ਨਾ ਇੱਕ ਫੈਮਲੀ ਨੇ ਚਸ਼ਮਾਂ ਲਾਏ ਦੇ ਹੋਣਗੇ ਪੂਰੀ ਫੈਮਿਲੀ ਨੇ। ਗਲੇਅਸ ਲਾਏ ਦੇ ਹੁੰਦੇ ਆ ਹਾਂਜੀ, ਦੋਸ਼ ਹੋ ਜਾਂਦਾ ਕਿ ਪੈਲਾ ਚਸ਼ਮਾ ਕੌਣ ਲਗਾਏਗਾ ਮੁੰਡੇ ਆਲੇ, ਕੁੜੀ ਆਲੇ। ਫੇਰ ਪੂਰੀ ਜਿ ਮਤਲਬ ਕੀ ਐ ਮੁੰਡੇ ਆਲੇ ਦੇ ਪੂਰਨ ਚਸ਼ਮੇ ਲਾਏ ਦੇ ਹੁੰਦੇ ਨੇ ਕਾਲੇ ਗੋਗਲਸ ਲਾਏ ਦੇ ਹੁੰਦੇ ਨੇ।
ਹਾਂਜੀ ਅੱਜ-ਕੱਲ ਤਾਂ ਦੇ ਲੋਕੀ ਦਿਖਾਵਾ ਜਿਆਦਾ ਗ ਖਾਣ ਲੱਗ ਪੇ ਨੇ ਮੈਂ।
ਮਿਲਣੀਆਂ ਦੇਖਲੋ ਕਿਤਨੀਆ-ਕਿਤਨੀਆਂ ਲੋਕੀਂ ਮਿਲਣੀਆਂ ਕਰਾਨ ਲਾਗੇ ਨੇ।
ਚਲੋ ਕਿ ਇੱਕ-ਦੂਜੇ ਨੂੰ ਵੇਖ ਕੇ ਮਤਲਬ ਲੋਕਾਂ ਨੂੰ ਵੀ ਓ ਹੁੰਦਾ ਵੀ ਅਸੀਂ ਵੀ ਇੰਝ ਕਰਾਂਗੇ ਇੰਝ
ਬਿਲਕੁੱਲ-ਬਿਲਕੁੱਲ ਓ ਤਾਂ ਹੈਈ ਐ।
ਮੈਨੂੰ ਤਾਂ ਏ ਪੈਸੇ ਦੀ ਬਰਬਾਦੀ ਲੱਗਦੀ ਐ।
ਹਾਂਜੀ। ਓ ਤਾਂ ਹੈ ਈ ਐ ਪੈਹੇ ਦੀ ਬਰਬਾਦੀ ਆ ਸਾਰੀ।
ਹਾਂਜੀ, ਉਈ ਏ ਨਾ ਮਤਲਬ ਜੇ ਸਾਡੇ ਕੋਲ ਮਤਲਬ ਇੰਨਾ ਪੈਸਾ ਹੈਈ ਨੀ ਅਸੀਂ ਕਿਉਂ ਖ਼ਰਚ ਕਰਨਾ ਵੇ ਫਾਲਤੂ ਦਾ, ਅਸੀਂ ਸਿਕਿਓਰ ਕਰਨਾ ਵਾ। ਮਤਲਬ ਅੱਗੇ ਆਪਣਾ ਫਿਊਚਰ ਸਿਕਿਓਰ ਕਰਨਾ ਵਾ, ਤਾਂ ਉਨੂੰ ਬਚਾਓ ਇਸ ਤੋਂ ਵਧੀਆ।
ਕਰਨਾ ਚਾਈਦਾ ਐ। ਕਰਨਾ ਵੀ ਚਾਈਦਾ ਐ ਪੈਸੇ ਸਿਕਓਰ ਕਰਕੇ ਨੀ ਫਾਇਦਾ ਆ ਹਨਾ ਏਦਾਂ ਫਾਇਦਾ ਨੀ ਐ। ਸੀ ਰੇਸਟ ਕਰੀ ਜਾਂਗੇ ਏਨਾਂ ਦਾ ਲਾਈ ਜਾਨੇ ਆ ਪਬਲਿਕ ਨੇ ਫੇਰ ਵੀ ਗੱਲਾਂ ਏਦਾਂ ਈ ਕਰਨੀਆਂ ਕਿ ਸਾਨੂੰ ਐ ਚੀਜ਼ ਚੰਗੀ ਨੀ ਬਣਾਈ, ਓ ਚੀਜ਼ ਚੰਗੀ ਨੀ ਬਣਾਈ। ਵੇਆ ਤੋਂ ਬਾਅਦ ਵੀ ਮ੍ਹੀਨੇ-ਮ੍ਹੀਨੇ ਤੱਕ ਗੱਲਾਂ ਹੁੰਦੀਆਂ ਨੇ ਐ ਚੀਜ਼ਾਂ ਦੀ। ਮੀਨੇ ਮੀਤੋਂ ਗੱਲਾਂ ਹੁੰਦੀਆਂ ਨੇ, ਖਾਣ ਤੋਂ ਬਾਅਦ। ਮੈਂ ਤਾਂ ਏ ਕੈਂਦੀ ਆਂ, ਜੋ ਮਿਲ ਗਿਆ ਸ਼ੁਕਰ ਕਰੋ ਰੱਬ ਦਾ, ਖਾਓ ਤੇ ਆਪਣਾ ਦੇਖੋ ਮੁੰਡੇ ਕੁੜੀ ਖੁਸ਼ ਐ ਕੇ ਨਈਂ, ਬਸ ਗੱਲ ਖਤਮ ਕਰੋ।
ਹਾਂਜੀ।
ਏਦਾਂ ਹੀ ਹੋਣਾ ਚਾਈਦਾਯਾ।
ਤੇ
ਹਾਂਜੀ, ਹੋਰ ਦੋਸੋ।
ਹੈਲੋ।
ਹਾਂਜੀ-ਹਾਂਜੀ
ਹਾਂਜੀ-ਹਾਂਜੀ।
ਮੈਂ ਕੇਆ ਜਦੋਂ ਅਸੀਂ, ਜਦੋਂ ਕਿਤੇ ਵੀ ਮਤਲਬ ਫੂਡ ਵੇਸਟ ਬਣਨ ਤੋਂ ਪੈਲਾਂ ਲੋਕੀਂ ਸੋਚਦੇ ਨੀ ਹੈਗੇ, ਜੇ ਅਸੀਂ ਫੂਡ ਵੇਸਟ ਕਰ ਰਹੇ ਕਿਸੇ ਦੇਨ ਢਿੱਡ ਚੱਲੇ ਜਾਣਾ ਏ, ਇਸ ਤੋਂ ਚੰਗਾ ਸੀ ਕਿਸੇ ਦੇ ਢਿੱਡ ਚ ਚਲਿਆ ਜਾਵੇ।
ਪਪਲ ਜੀ ਤੁਸੀਂ ਐਂ ਵੇਖੋ ਨਾ, ਅੱਜ ਕੱਲ੍ਹ ਲੋਕੀ ਬਾਹਰ ਵੀ ਖਾਣ ਜਾਂਦੇ, ਤਾਂ ਵੀ ਸੁਵਾਦ ਛੱਡ ਕੇ ਸੁੱਟ ਕੇ ਆ ਜਾਂਦੇ ਆ।
ਹਾਂਜੀ, ਏਹ ਨੀਂ ਐ ਕਿਸੇ ਨੂੰ ਕਿਸੇ ਨੂੰ ਦੇਦੋ, ਔਖੇ ਨਾ ਬੋਲੋ।
ਬਿਲਕੁਲ ਓ ਵੀ ਪੈਹਾ ਬਰਬਾਦ ਕਿੰਨਾ-ਕਿੰਨਾ ਲੋਕੀਂ ਕਰਦੇ ਹੈਗੇ ਆ, ਪਸੰਦ ਨੀ ਆਯਾ ਸੁੱਟੋ ਪਰੇ।
ਹਾਂਜੀ।
ਏਦਾਂ ਕਰਦੇ ਹੈਗੇ ਆ ਤੇ ਘੱਟ ਲੈਲੋ ਚੀਜ, ਪੈਲਾਂ ਟਰਾਈ ਕਰ ਲੋ ਟੇਸਟ ਕਰਕੇ। ਏਦਾਂ- ਏਦਾਂ ਨੀ ਕਰਨਾ ਚਾਈਦਾ ਹੈਗਾ, ਅਗਲੇ ਦੀ ਮੇਨਤ ਵੀ ਹੁੰਦੀ ਆ ਓ ਸੁੱਟ ਕੇ ਵੀ ਆ ਜਾਂਦੇ ਆ ਓਥੇ, ਚੰਗਾ ਨੀ ਲੱਗਦਾ ਨਾ ਫੇਰ।
ਹਾਂਜੀ-ਹਾਂਜੀ, ਵਧੀਆ ਘਰ ਪੇ?
ਚਲੋ ਜੀ ਠੀਕ ਐ ਮੈਂ ਤੁਆਨੂੰ ਕਰਦੀ ਹਾਂ ਫੇਰ ਕੋਲ, ਓਕੇ ਜੀ ਸਤਿ ਸ਼੍ਰੀ ਅਕਾਲ।